ਹਾਂਜੀ
ਸਾਸ ਸ਼੍ਰੀ ਅਕਾਲ, ਹੋਰ ਠੀਕ ਹੋ।
ਹਾਂਜੀ, ਹਾਂਜੀ, ਠੀਕ ਹੈ ਵੀਰੇ, ਹੋਰ ਤੁਸੀਂ ਦੱਸੋ
ਵਧੀਆ, ਤੁਸੀਂ ਸੁਣਾਓ, ਹੋਰ।
ਹੋਰ। ਮੈਂ ਕਿਹਾ, ਹੋ ਗਈ ਹੋਨੀ, ਤੁਹਾਡੀ ਬਾਰਵੀਂ ਕੰਪਲੀਟ ਹੋਣ, ਟਵੈਲਥ।
ਹਾਂਜੀ, ਹਾਂਜੀ।
ਹਾਂ, ਹੁਣ ਫਿਰ ਕੀ ਸੋਚਦੇ ਪਏ ਉਹ ਅੱਗੇ।
ਮੈਂ ਯਾਰ ਹਲੇੇ ਤਾਂ ਕੁੱਛ ਨਹੀਂ ਸੋਚਿਆ। ਬਸ ਹਲੇ ਬਾਬੇ ਦੇ ਛੋਡਿਆ ਏ ਕੀ ਹੋਏਗਾ। ਪਰ ਫੇਰ ਵੀ ਮਤਲਬ ਹਰ ਮੁੰਡੇ ਦਾ, ਇੱਕ ਏਮ ਤੇ ਹੁੰਦਾ ਹੀ ਹੈ, ਪਰ ਮੈਂ ਕਿਹਾ ਨਾਈਨਟੀ ਨਾਈਨ, ਪਤਾ ਨੀ ਚਲੋ ਨਾਈਨਟੀ ਨਾਈਨ ਛੱਡੋ, ਨਾਈਨਟੀ ਸੈਵਨ ਏਟ। ਪਰਸੈਂਟ ਮੁੰਡੇ ਵੀ, ਇਹ ਸੋਚਦੇ ਨੇ ਕਿ, ਸਾਨੂੰ ਜੋਬ ਕਰਨੀ ਹੈ, ਮਤਲਬ ਪੜ੍ਹ ਲਿਖ ਕੇ ਐਨੇ ਫੇਰ ਜੋਬ ਕਰਨੀ ਹੈ, ਇਹ ਮੈਨੂੰ ਮ ਵਧੀਆ ਨੀ ਲੱਗਿਆ ਰਸਤਾ।
ਹ ਹਮ ਹ, ਨਹੀਂ ਜੋਬ ਤਾਂ, ਹਾਂ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ। ਜ਼ਿਆਦਾਤਰ ਮੁੰਡੇ ਜਿਹੜੇ ਵੀ ਹੁੰਦੇ ਨੇ ਨਾ ਉਹ ਇਹੀ ਚਾਹੁੰਦੇ ਨੇ ਕਿ ਜੋਬ ਕਰੀਏ।
ਮੇਰਾ ਸੁਪਨਾ ਸੀ ਕਿ ਮੈਂ ਕ੍ਰਿਕਟਰ ਬਣਨਾ ਪਰ ਘਰ ਦਾ ਸਪੋਟ ਨਹੀਂ ਮਿਲਿਆ। ਚੱਲ ਉਹ ਸੁਪਨਾ ਤੇ ਰਹਿ ਗਿਆ, ਹੁਣ ਮੇਰਾ ਸੁਪਨਾ ਹੈ ਕਿ ਮੈਂ ਬਿਜਨਸਮੈਨ ਬਣ ਨਾ ਇੰਟਰਪ੍ਰਨਰ ਬਣਨਾ, ਮਤਲਬ ਟ੍ਰੇਡਿੰਗ ਕਰਾਂ। ਇਹ ਮੈਂ ਇਹ ਹੈ ਕਿ ਮੈਂ ਕਿਸੇ ਦੇ ਦਬਾਅ ਵਿੱਚ ਨਾ ਆਵਾਂ, ਆਪਣਾ ਮਤਲਬ
ਹਂ, ਹੰਮ ਹੰ ਹਮ ਕ੍ਰਿਕਟ ਦੇਖੋ, ਕ੍ਰਿਕਟ ਦਾ ਤਾਂ ਹਰ ਮੁੰਡੇ ਦਾ ਸਪਨਾ ਹੁੰਦਾ ਏ। ਤੁਸੀਂ ਮੰਨੋ ਗੇ ਏਹ ਗਲ੍ਹ, ਕ੍ਰਿਕਟ ਦਾ ਤਾਂ ਹਰ ਮੁੰਡੇ ਦਾ ਉਂਦਾ ਏ, ਹਾਂ ਹਾਂ ਉਹ ਕੋਈ। ਹੂੰ, ਹੂੰ, ਹੂੰ, ਉਹ ਕੋਈ ਫਾਈਨੈਂਸ਼ੀਅਲੀ ਰਹਿ ਜਾਊਗਾ ਕੋਈ ਨੂੰ। ਪੈਰੈਂਟ ਦਾ ਪ੍ਰੈਸ਼ਰ ਹੂੰਦਾ ਐ, ਕਿ ਨਹੀਂ ਕ੍ਰਿਕਟ ਵਿੱਚ ਨਹੀਂ ਜਾਣਾ। ਤਾਂ ਫੇਰ ਰਹਿ ਜਾਊਗਾ, ਕ੍ਰਿਕਟ ਤਾਂ ਚਲੋ ਹੋਗੀ ਵੱਖਰੀ ਗੱਲ। ਤੇ ਜਿਹੜਾ, ਇਹ ਤੁਹਾਨੂੰ, ਤੁਸੀਂ ਕਿਹਾ ਕਿ ਇਹ ਬਿਜ਼ਨਸ ਜਿਹੜਾ ਐਂਟਰਪ੍ਰੇਨਅਰ। ਇਹ ਬੜਾ ਵਧੀਆ ਆਈਡੀਆ ਹੈਗਾ ਏ, ਪਰ ਇਹਦੇ ਵਿੱਚ ਨਾ ਪੈਸਾ ਸਾਨੂੰ। ਚਾਹੀਦਾ ਸੀ ਸਟਾਰਟ ਕਰਨ ਵਾਸਤੇ, ਇਹ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਏ। ਹਾਂਜੀ, ਹਾਂਜੀ, ਹਾਂਜੀ ਉਹ ਥੋੜ੍ਹਾ ਜਿਹਾ ਪੈਹੇ ਦੀ ਪ੍ਰੋਬਲਮ ਹੋਂਦੀ ਏ। ਹਾਂ, ਪੈਹੇ ਦੀ ਦਿੱਕਤ ਹੁੰਦੀ ਏ।
ਪਰ ਇਹਦੇ ਚ ਇਹ ਵੀ ਹੈਗਾ ਸਾਰਾ ਪ੍ਰੋਫਿਟ ਲੋਸ ਮੇਰਾ ਹੋਏਗਾ ਹੋਰ ਕਿਸੇ ਦਾ ਨਹੀਂ ਹੈਏਗਾ ਜਦ
ਅਤੇ ਟੈਂਸ਼ਨ ਨਹੀਂ ਹੁੰਦੀ ਇੰਹਦੇ ਵਿੱਚ ਇਹ ਗੱਲ ਹੈ ਕਿ ਪ੍ਰੋਫਿਟ ਹੋਉਗਾ ਉਹ ਵੀ ਮੇਰਾ।
ਮੇਰਾ ਨਾ ਮਾਇੰਡ ਸੈੱਟ ਅਲਗ ਏ ਮੈਂ ਜੋਬ ਵਿੱਚ ਨਹੀਂ ਕਰ ਸਕਦਾ ਮਤਲਬ ਮੈਂ ਇੱਕ ਜ਼ਿੰਦਗੀ ਮੈਂ ਜੋਬ ਨਹੀਂ ਕਰ ਸਕਦਾ ਮੈਨੂੰ ਬਿਜਨਸ ਹੀ ਕਰਨਾ।
ਨਹੀਂ ਤੁਸੀਂ ਨਾ ਇੱਕ ਕੰਮ ਕਰ ਸਕਦੇ ਹੋ ਜਿਵੇਂ ਤੁਸੀਂ ਸਟਾਰਟਿੰਗ ਤੇ ਜੋਬ ਕਰ ਸਕਦੇ ਹੋ ਕੁਛ ਸਾਲ ਫਿਰ ਪੈਹਾ ਜੋੜ ਕੇ
ਹਾਂ ਇਹ ਹੋ ਸਕ ਇਹ ਮੈਂ ਨੀ ਇਹ ਨਹੀ ਕਹਿ ਰਹਾ ਕਿ ਮੈਂ ਜੋਬ ਨਹੀਂ ਕਰਾਂ ਮੈਂ ਨਾ ਜੋਬ ਕਰਕੇ ਪੈਸਾ ਕੱਟ ਕਰਾਂਗਾ ਉਹਦੇ ਨਾਲ ਬਿਜਨੇਸ ਸਟਾਰਟ ਕਰਾਂਗਾ ਕਿਉਂਕਿ ਮੇਰੇ ਕੋ ਕੇਪਿਟਲ ਤੋਂ ਚਈਏ ਫਿਰ ਐਸ ਐਸਟ ਬਣਾਵਾਂਗਾ ਮੈਂ
ਹਾਂ ਕਿਉਂਕਿ ਸ਼ੁਰੂ ਚ ਤਾਂ ਸਟਰਗਲ ਕਰਨਾ ਹੀ ਪੈਂਦਾ ਹੈ ਹਰ ਕਿਸੇ ਨੂੰ ਚਾਹੇ ਬਿਜ਼ਨਸਮੈਨ ਹੋਵੇ ਚਾਹੇ ਜੋਬ ਹੋਵੇ ਅਤੇ ਜਿਵੇਂ ਪੈਸੇ ਇਕੱਠਾ ਕਰਨਾ ਫਿਰ ਇਨਵੈਸਟਮੈਂਟ ਵੀ ਤਾਂ ਬਿਜ਼ਨਸ ਚ ਚਾਹੀਦੀ ਹੈਗੀ ਹੈ। ਉਹਦੇ ਵਾਸਤੇ ਫਿਰ ਕਿੱਥੋਂ ਨਾ ਕਿਥੋ ਤਾਂ ਤੁਸੀਂ ਕਰਨਾ ਹੀ ਪੈਣਾ ਏ ਤੇ ਜੋਬ ਕਰਕੇ ਇਨਵੈਸਟਮੈਂਟ ਇਕੱਟੀ ਕਰ ਲਓ। ਫੇਰ ਉਹਦੇ ਚ ਆਪਣਾ ਬਿਜ਼ਨਸ ਕਰ ਲੈਣਾ ਇਕੱਠੇ ਕਰਕੇ ਪੈਹੇ ਜੋ ਵੀ ਹੋ
ਹਾਂਜੀ, ਹਾਂਜੀ ਜਾਂ ਤੇ ਮੈਂ ਇਹ ਵੇਖਾਂਗਾ ਕਿ ਸਟੋਕ ਮਾਰਕੇਟ ਇਨਵੈਸਟ ਕਰਾਂ, ਫੋਰੇੈਕਸ ਮਾਰਕੇਟ ਇਨਵੇਸਟ ਕਰਾਂ। ਜਾਂ ਕ੍ਰਿਪਟੋ ਵਿੱਚ ਇਨਵੈਸਟ ਕਰਾਂ ਨਹੀਂ ਤਾਂ ਫਿਰ ਇੱਕ ਰਸਤਾ ਤਾਂ ਸਾਡੇ ਪੰਜਾਬੀਆ ਦਾ ਹੈ। ਇਹੀ ਹੈਗਾ ਕਿ ਬਾਹਰ ਚਲੇ ਜਾਓ ਬਾਹਰ ਜਾ ਕੇ ਮਤਲਬ ਉਹੀ ਇਨਕਮ ਇਕੱਠੀ ਕਰਾਂਗਾ, ਇਨਵੈਸਟਮੈਂਟ ਕਰਾਂਗਾ ਜਾਂ ਤੇ ਉਹ ਕਰਾਂਗਾ ਕਿ ਨਾ ਵੇ ਬਿਜਨਸ ਲਈ ਕੈਪੀਟਲ ਇਕੱਠੀ ਕਰਾਂ।
ਬਾਹਰ ਜਾ ਕੇ ਜਿਂਵੇ ਬਾਹਰ ਵੀ ਵਧੀਆ, ਵਧੀਆ ਕੰਟਰੀਆਂ ਨੇ ਆਸਟ੍ਰੇਲੀਆ ਹੋ ਗਈ ਆਪਣੀ ਇੰਗਲੈਂਡ ਹੋਗੀ ਬਹੁਤ ਵਧੀਆ ਕੰਟਰੀਆਂ ਨੇ ਪਰ ਇਹ ਗੱਲ ਥੋੜ੍ਹਾ ਜਿਹਾ ਪੈਸਾ ਚਾਹੀਦਾ ਇਹਦੇ ਵਿੱਚ ਵੀਜ਼ਾ, ਵਗੈਰਾ ਦਾ ਖਰਚਾ ਪਾਸਪੋਰਟ ਦਾ ਬਾਹਰ ਜਾਣ ਦਾ ਬੈਂਕ ਵਿੱਚ ਬੈਲੈਂਸ ਚਾਹੀਦਾ, ਬਹੁਤ ਕੁਛ ਹੁੰਦਾ ਭਾਈ।
ਉਹਨਾਂ ਦੀ ਕਰੰਸੀ ਨਾ ਉਹਨਾਂ ਦੀ ਕਰੰਸੀ ਦਾ ਏਥੇ ਦਾ ਮੁਕਾਬਲਾ ਬਹੁਤ ਜ਼ਿਆਦਾ ਆ ਜਿਵੇਂ ਉੱਧਰ ਦਾ ਇੱਕ ਡੋਲਰ ਮਯਾ ਯੂਰੋ ਇੱਥੇ ਦੇ ਸੌ ਇੱਕ ਰੁਪਏ ਦੇ ਬਰਾਬਰ ਹੈਗਾ।
ਉਹ ਤਾਂ ਗੱਲ ਹੈਗੀ ਹੈ ਹਮ ਹਮ ਉੱਥੇ ਇਹ ਗੱਲ ਹੈ ਲੇਕਿਨ ਉੱਥੇ ਸਟਰਗਲ ਬਹੁਤ ਜ਼ਿਆਦਾ ਹੁੰਦਾ ਲ ਕਿਨੇ ਆਇਗਾ ਇਹ ਪੈਸਾ ਕਮਾ ਲੇ ਗਾ ਬੰਦਾ ਇਹ ਤਾਂ ਹੈਗਾ ਸਟਰਗਲ ਤਾਂ ਹੁੰਦਾ ਉੱਥੇ ਸ਼ਿਫਟਾਂ ਲਉਣੀਆਂ ਪੈਣੀਆਂ। ਸਟਰਗ ਬੜਾ ਹੈਗਾ ਸ਼ਿਫਟਾ ਹਮ ਹਮ ਕਿਵੇਂ ਕੱਢ ਲੇਗਾ?
ਜਿਵੇਂ ਇੱਕ ਹੋਣਾ ਚਾਹੀਦਾ ਰਿਸ਼ਤੇਦਾਰ ਜਿਵੇਂ ਜਾਂਦੇ ਮਤਲਬ ਬੰਦੇ ਜਿਹੜਾ ਪਹਿਲਾ ਬੰਦਾ ਜਾਂਦਾ ਉਹਨੂੰ ਸਟਰਗਲ ਕਰਨਾ ਪੈਂਦਾ।
ਹਾਂ, ਹਾਂ ਇਹ ਤਾਂ ਹੈਗਾ ਹੀ ਹੈ ਚਲੋ ਫਿਲਹਾਲ ਤਾਂ ਤੁਸੀਂ ਵੇਖੋ ਕੋਈ ਵੈਸੇ ਕਿਹੜੀ ਸਟਰੀਮ ਲੋਗੇ ਤੁਸੀਂ ਕੋਮਰਸ ਜਾਂ ਸਾਇੰਸ ਲਓਗੇ ਤੁਸੀਂ ਏ?
ਮੈਂ ਤੇ ਇਹਦੇ ਇੱਚ ਵਿਸ਼ਵਾਸ ਕਰਨਾ ਜਿਵੇਂ ਇੱਕ ਜ਼ਿੰਦਗੀ ਹੈ ਉਹ ਵੀ ਨੌਕਰੀ ਚ ਕੱਟ ਦੋ ਮਤਲਬ ਕਿਸੇ ਦੇ ਸੁਣਦੇ ਰਹੋ ਨੌ ਤੋਂ ਪੰਜ ਜਾਓ ਮਤਲਬ ਧੱਕੇ ਹੈਗੇ ਨੇ ਏ ਮੇਰੇ ਹਿਸਾਬ ਨਾਲ ਤੇ ਮੈਂ ਬਿਜਨਸ ਹੀ ਕਰਨਾ ਚਾਹੁੰਦਾ ਭਰਾ।
ਹਮ ਹਮ ਨਹੀਂ ਉਹ ਤਾਂ ਹਾਂ ਇਹ ਤਾਂ ਗੱਲ ਹੈਗੀ ਉਹ ਜੋਬ ਤਾਂ ਦੇਖੋ ਕੋਈ ਵੀ ਨਹੀਂ ਕਰਨਾ ਚਾਹੁੰਦਾ ਬੰਦਾ। ਮੈਂ ਸੱਚੀ ਦੱਸਾਂ ਤੁਹਾਨੂੰ ਛੋਟੇ ਤੋਂ ਛੋਟੇ ਛੋਟਾ ਬਿਜ਼ਨਸ ਕੋਈ ਵੀ ਕਰ ਲਵੇਗਾ ਜਿਵੇਂ ਇਹ ਛੋਟੇ ਬਿਜ਼ਨਸ ਹੋਗੇ ਚਾਏ ਵਾਲਾ। ਜਿਵੇਂ ਮੋਮੋ ਬਣਾਉਂਦਾ ਏ ਤੇ ਇਹ ਸਗੋਂ ਜ਼ਿਆਦਾ ਕਮਾ ਲੈਂਦੇ ਨੇ। ਜੋਬ ਵਾਲੇ ਨਾਲ। ਇਹ ਹਜ਼ਾਰ ਦੋ ਹਜ਼ਾਰ ਰੁਪਏ ਡੇਲੀ ਦਾ ਕਮਾ ਲੈਂਦੇ ਨੇ ਆਰਾਮ ਨਾਲ ਤੁਰੰਤ।
ਹਾਂਜੀ ਤੇ ਤੁਸੀਂ ਤਾਂ ਬਾਰਵੀ ਕੀਤੀ ਹੋਈ ਹੈ ਮਤਲਬ ਤੁਸੀਂ ਕੋਈ ਐਡਵਾਈਸ ਦੇ ਦੋ ਮੈਨੂੰ।
ਹ ਹ ਮੈਂ ਉਹੀ ਐਡਵਾਈਸ ਦੇਣਾ ਚਾਹੂੰਗਾ ਤੁਹਾਨੂੰ ਕਿ ਪਹਿਲਾਂ ਤਾਂ ਤੁਸੀਂ ਇਨਵੈਸਟਮੈਂਟ ਵਾਸਤੇ ਪਹਿਲਾਂ ਤਾ ਜੋਬ ਈ ਕਰਨੀ ਪਹਿਲੇ ਆ ਥੋੜਾ ਜਿਆ ਸਟਰਗਲ ਇਕ ਦੋ ਸਾਲ
ਅੱਛਾ ਜੀ
ਉਹ ਇੱਕ ਦੋ ਚਾਰ ਸਟਰਗਲ ਕਰ ਤੁਸੀਂ ਪੈਸੇ ਇਕੱਠਾ ਕਰੋ ਪੈਸੇ ਇਕੱਠਾ ਕਰਕੇ ਫਿਰ ਤੁਸੀਂ ਆਪਣਾ ਬਿਜ਼ਨਸ ਖੋਲੋ ਤੁਹਾਡਾ ਬਿਜ਼ਨ 'ਚ ਇੰਟਰਸਟ ਜਿਹੜਾ ਵੀ ਟਰੇਡਿੰਗ ਹੋਵੇ ਕੁੱਛ ਹੀ ਹੋਵੇ ਫੇਰ ਆਪਣਾ ਬਿਜ਼ਨਸ ਕਰ ਲਓ
ਅੱਛਾ ਅੱਛਾ
ਤੁਹਾਨੂੰ ਪਤਾ ਹੀ ਹਨੇ ਆ ਐਮ ਬੀ ਏ ਚਾਏ ਵਾਲਾ ਦਾ ਨਾ ਸੁਣਿਆ ਤੁਹਾਂ ਤੁਸੀਂ ਉਹ ਉਹਦੀ ਹਾਂ ਹੂੰ ਹੂੰ ਬੀ ਕੌਮ ਵਾਲਾ ਉਹਦੀ ਸਟੋਰੀ ਸੁਣੋ ਤੁਸੀਂ ਐੱਮ ਬੀ ਏ ਕਰਨ ਚੱਲ ਗਿਆ ਐੱਮ ਬੀ ਏ ਦੀ ਜਗ੍ਹਾ ਕਰਨ ਕੋਲ ਨਹੀਂ ਜਾਂਦਾ ਸੀ ਚਾਏ ਦੀ ਰੇਹੜੀ ਲਾਉਣੀ ਸਟਾਰਟ ਕਰਤੀ ਚਾਹੇ ਪਸੰਦ ਆ ਜੇ ਲੋਕਾਂ ਨੂੰ ਅੱਜ ਵੇਖੋ ਕਿੰਨਾ ਵੱਡਾ ਇੰਟਰਪ੍ਰੈਨਅਰ ਏ ਉਹੀ ਗੱਲ ਐ ਨਾ ਅਤੇ ਥੋੜ੍ਹਾ ਜਿਹਾ ਬਿਜ਼ਨਸ ਤੋਂ ਵਧੀਆ ਕੋਈ ਗੱਲ ਨਹੀਂ ਲੇਕਿਨ ਥੋੜ੍ਹੀ ਜਿਹੀ ਇਨਵੈਸਟਮੈਂਟ ਚਾਹੀਦੀ ਉਹ ਤਾਂ ਫਿਰ ਉਹ ਕਿੱਥੋਂ ਨਾ ਕਿਤੇੇ ਇਕੱਠੀ ਕਰਨੀ ਪੈਂਦੀ ਹੁੰਦੀ ਏ ਨਾ ਉਹ ਗੱਲ ਹੈਗੀ ਐ
ਹਾਂਜੀ ਮੈਂ ਵੀ ਤਾਂ ਇਹੀ ਕਹਿਣਾ ਚਾਹੁੰਦਾ ਕਿ ਬਸ ਐ ਹੁਣ ਡਿਗਰੀ ਜਿਹੜੇ ਇੰਨੀ ਵੱਡੀ ਵੱਡੀ ਡਿਗਰੀਆਂ ਲੈ ਰਹੇ ਨੇ ਉਹ ਉਹਨਾਂ ਦਾ ਵੀ ਫਾਇਦਾ ਨੀ ਉਹ ਵੀ ਇਨਾ ਬਿਜਨਸ ਖੋਲ ਕੇ ਉਹ ਕੀ ਫਾਇਦਾ ਉਸ ਬਿਜਨ ਔਂਦਾ ਜਿੰਨਾ ਪੈਸਾ ਤੁਸੀਂ ਆਪਣੀ ਪੜ੍ਹਾਈ ਦੇ ਡਿਗਰੀ 'ਤੇ ਲੈ ਰਹੇ ਹੋ ਗ੍ਰੈਜੂਏਸ਼ਨ 'ਤੇ ਲੈ ਰਹੇ ਹੋ ਓਈ ਪੈਸਾ ਨਾਲ ਤੁਸੀਂ ਬਿਜਨਸ ਖੋਲੋਗੇ ਤੁਹਾਡਾ ਲੋਸ ਹੋਏਗਾ ਪ੍ਰੋਫਿਟ ਹੋਏਗਾ ਉਹ ਤੁਹਾਡੀ ਕਿਸਮਤ ਏ ਜੇ ਤੁਸੀਂ ਲੋਸ ਕਰੋਗੇ ਲੋਸ ਨਾਲ ਤੁਹਾਨੂੰ ਕੁਝ ਜ਼ਿੰਦਗੀ ਸਿੱਖਣ ਨੂੰ ਮਿਲੇਗਾ ਤੁਹਾਨੂੰ ਤੁਹਾਡੀ ਗਲਤੀਆਂ ਦਾ ਪਤਾ ਲੱਗਿਆ ਤੁਸੀਂ ਕੀ ਕੀਤਾ ਉਹ ਗਲਤੀ ਤੁਸੀਂ ਅਗਲੀ ਵਾਰ ਨਹੀਂ ਕਰੋਗੇ ਤੇ ਉਹਦੇ ਨਾਲ ਤੁਹਾਨੂੰ ਬੜੀ ਵੱਡੀ ਸੀਖ ਮਿਲੇਗੀ
ਬਿਲਕੁਲ ਠੀਕ ਗੱਲ ਐ, ਤੁਹਾਡੀ ਆ ਤਾਂ ਗੱਲ ਸਹੀ ਐ ਜੀ ਪਰ ਇਹ ਹੈਗਾ ਹੈ ਸ਼ੁਰੂਆਤ ਚ ਨਾ ਪੈਸੇ ਇਕੱਠਾ ਕਰਨ ਵਾਸਤੇ ਜੋਬ ਕਰਨੀ ਪੈਂਦੀ ਹੈ ਇੱਕ ਦੋ ਸਾਲ ਉਹ ਥੋੜ੍ਹਾ ਜਿਹਾ ਸਟਰਗਲ ਕਰਨਾ ਹੀ ਪੈਂਦਾ ਐ। ਤੇ ਦੋ ਚਾਰ ਗੱਲਾਂ ਸੁਣ ਲਓ ਕਿਸੇ ਦੀ ਕੋਈ ਗੱਲ ਨਹੀਂ ਚਲੋ ਪਹਿਲਾਂ ਇਹ ਤਾਂ ਆਏ ਗਾ ਨਾ ਆਪਣੇ ਮਨ ਵਿੱਚ ਕਿ ਇੱਕ ਦੋ ਸਾਲ ਤਾ ਕੀ ਹੈਗੈ, ਜੇੜਾ ਹੈਗੈ ਜਦ, ਜਦੋ ਤੱਕ ਸਾਡਾ ਪੈਸਾ ਇਕੱਠਾ ਨੀ ਹੁੰਦਾ, ਬਾਦ ਚ ਤਾਂ ਆਪਨੇ ਆਪਣੇ ਮਾਲਿਕ ਖੁਦ ਹੀ ਹੈਗੇ ਆ ਸ਼ੁਰੂਆਤ ਸੁਣ ਲਓ ਕੋਈ ਗੱਲ ਨਹੀਂ ਇੱਕ ਕੰਨ ਚੋਂ ਸੁਣੋ ਦੂਸਰੇ ਕੰਨ ਚੋਂ ਨਿਕਾਲਓ ਕੋਈ ਨਹੀਂ ਸੁ-ਸੁਣਾਣੇ ਵਾਲੇ ਨੇ ਸੁਣਾ ਜਾਂਦੇ ਨੇ, ਜਹੜਾ ਬੋਸ ਹੋਗਾ ਤੁ ਸੁਣਾਓ ਗਾ ਹੀ ਇੱਕ।
ਤੇ ਮੈਂ ਤੁਹਾਨੂੰ ਇਹ ਕਿੱਸਾ ਸੁਣਾਵਾਂਗਾ ਤੁਸੀਂ ਹੈਰਾਨ ਹੋਜੋਗੇ। ਤੁਸੀਂ ਵੀ ਕਹੋਗੇ ਕੀ ਹੋਇਆ ਸੀ ਐਵੇਂ ਦਾ ਸੁਣਨਾ ਚਾਹੋਗੇ।
ਹਾਂਜੀ, ਹਾਂਜੀ, ਜ਼ਰੂਰ ਜੀ।
ਇੱਕ ਨਾ ਮਤਲਬ ਦੁਕਾਨ ਸੀ ਉਹਦੇ ਵਿੱਚ ਨਾ ਮਤਲਬ ਇੱਕ ਬੰਦਾ ਲੱਗਿਆ ਸੀ। ਉਹ ਵੀ ਇਹੀ ਚਾਹੁੰਦਾ ਸੀ ਮੇਰੇ ਇੱਕਨ ਕਿ ਹਾਂ ਵੀ ਕੀ ਨੌਕਰੀ ਤੇ ਓਨੇ ਨਾ ਪਿਓ ਨੇ ਕਿਹਾ ਕਿ ਤੁਸੀਂ ਨਾ ਤੂੰ ਨਾ ਨੌਕਰੀ ਕਰ ਥੋੜੇ ਟਾਈਮ ਉਸ ਤੋਂ ਬਾਅਦ ਵੇਖੀਏ ਮਤਲਬ ਉਹਦੇ ਪਿਓ ਨੇ ਪ੍ਰੈਸ਼ਰ ਪਾ ਦਿੱਤਾ ਸੀ ਕਿ ਤੂੰ ਨੌਕਰੀ ਕਰਨੀ ਹੈ ਹੋਰ ਕੁਛ ਨੀ ਕਰਨਾ ਤੇ ਫਿਰ ਕੀ ਹੋਇਆ ਉਹ ਨਾ ਮਤਲਬ ਦੋ ਤਿੰਨ ਸਾਲ ਤੇ ਉਹ ਆਪਣੇ ਮਾਂ ਪਿਓ ਦੀ ਗੱਲ ਮੰਨਦਾ ਰਿਹਾ ਮੰਨਦਾ ਰਿਹਾ ਫਿਰ ਨਾ ਉਹਨੇ ਨਾ ਮਤਲਬ ਓ ਨਾਂ ਅਪਨੇ ਸਾਈਡ ਪਾਰਟ ਟਾਈਮ ਓਵੀ ਕਰਦਾ ਸੀ, ਤੇ ਓ ਨਾਂ ਪੈਹੇ ਇਕੱਠੇ ਕਰ ਰੇਆ ਸੀ। ਜਿਸ ਚੀਜ਼ ਦੀ ਦੁਕਾਨ ਸੀ ਨਾ ਹੁਣ ਮੈਨੂੰ ਇਹ ਨੀ ਯਾਦ ਆ ਰਿਹਾ ਕਿਸ ਚੀਜ਼ ਦੀ ਦੁਕਾਨ ਸੀ ਤੇ ਉਹਨੇ ਨਾ ਇਹਨਾਂ। ਪੈਹਾ ਇਕੱਠਾ ਕਾਰਤਾ ਕਿ ਮਲਬ ਉਸਦੇ ਸਾਈਡ ਇੱਚ ਨਾ, ਐਨੀ ਦਿਮਾਗ ਨਾਲ ਦੁਕਾਨ ਵੀ ਲੈਲੀ ਕਿਰਾਏ ਤੇ ਪਤਾ ਨੀ ਹੁਣ ਠੀ ਹ ਲ ਆਇਆ ਉਹਨੇ ਉਸ ਚੀਜ਼ ਦੀ ਦੁਕਾਨ ਖੋਲੀ ਤੇ ਜ ਜਿਸ ਦੁਕਾਨ ਤੇ ਉਹ ਕੰਮ ਕਰਦਾ ਸੀ ਉਸ ਤੋਂ ਹੀ ਉੱਤੇ ਹੀ ਚਲਾ ਗਿਆ ਹੁਣ ਵੇਖ ਲਉ ਹੁਣ ਵੇਖੋ ਬਿਜਨਸ
ਹਾਂ ਹਾਂ ਬਿਜ਼ਨਸ ਤਾਂ ਸਭ ਤੋਂ ਵੱਡੀ ਚੀਜ਼ ਹੈਗੀ ਐ।
ਮੈਂ ਬਿਜਨਸ ਤੇ ਟ੍ਰੇਡਿੰਗ ਇੱਕ ਐਸਾ ਕੂਆ ਹੈਗਾ ਜਿੰਨੀ ਮਰਜ਼ੀ ਛਾਲ ਮਾਰ ਲਓ ਮਤਲਬ ਉਹ ਪੂਰੇ ਐਂ ਕਰ ਸਕਦੈ ਐਂ ਜਿਵੇਂ ਗਰੀਬ ਨੂੰ ਅਮੀਰ ਬਨਾ ਸਕਦੀ ਆਂ, ਅਮੀਰ ਨੂੰ ਗਰੀਬ ਬਨਾ ਸਕਦੀ ਏ।
ਹਾਂ, ਇਹ ਤਾਂ ਗੱਲ ਹੈਗੀ ਹੈ, ਇਹ ਤਾਂ ਗੱਲ ਹੈਗੀ ਹੈ ਪਰ ਬਿਜਨਸ, ਬਿਜਨਸ ਜੇੜਾ ਹੈਗੈ ਨਾ, ਓਦੇ ਵਿੱਚ ਐ ਹੈਗਾ ਏ। ਇਹ ਨਹੀਂ ਪਤਾ ਕਿ ਸਾਨੂੰ, ਇਹ ਮ ਇਨੇ ਮਹੀਨੇ ਦੇ ਏਨੀ ਸਾਡੀ ਤਨਖਾਹ ਆਨੀ, ਐ ਵੀਹ ਹਜ਼ਾਰ ਆਣੇ, ਸਪੋਜ ਕਰੋ ਤੁਸੀਂ ਕਿ ਵੀਹ ਹਜ਼ਾਰ ਮਹੀਨੇ ਦੇ ਆਣੇ ਐ। ਇਹ ਗੱਲ ਨਹੀਂ ਹੈਗੀ, ਬਿਜਨਸ
ਐ ਵੀ ਹੈ ਇਕ ਦਿਨ ਚ ਵੀਹ ਹਜ਼ਾਰ ਕਮਾ ਸਕਦੇ ਹੋ, ਹਾਂਜੀ, ਤੇ ਇਹ ਹਰ ਵੇਲੇ ਜਿਹੜੇ ਅਮੀਰ ਲੋਕ ਹੁੰਦੇ ਨੇ, ਇਹਨਾਂ ਨੂੰ ਨਾ ਰਿਸ੍ਕ ਚੱਕਣ ਦੀ ਬਹੁਤ ਵਧੀਆ ਆਦਤ ਹੈਗੀ ਹੈ, ਤੁਸੀਂ ਹੁਣ ਸਮਝੋਗੇ, ਤੁਸੀਂ ਕਿਹੋਗੇ ਰਿਸ਼ਕ ਚਕਨਾ ਮਤਲਬ ਵਧੀਆ ਗੱਲ ਨੀ ਹੈ, ਮੇਰੇ ਹਿਸਾਬ ਨਾਲ ਬੜੀ ਵਧੀਆ ਰਿਸਕ ਚੱਕ ਲਾ, ਤੇ ਜੇਹੜੇ ਮਿਡਲ ਕਲਾਸ ਫੈਮਿਲੀ ਹੁੰਦੇ, ਉਹ ਰਿਸਕ ਨਹੀਂ ਚੱਕਦੇ ਸੋਚਦੀ ਹੈ ਕੀ ਕਰਨਾ, ਬਸ ਜੋਬ ਨੂੰ ਸੋਚਦੀ ਹੈ, ਜੋਬ ਚ ਰਿਸਕ ਨੀ ਹੁੰਦੇ ਨਾ ਬਿਜ਼ਨਸ ਇਚ ਰਿਸਕ ਹੁੰਦਾ, ਹੰਡਰਡ ਪਰਸੈਂਟ ਰਿਸਕ ਹੁੰਦਾ।
ਪਰ ਰਿਸਕ ਵੀ ਐਹੋ ਜੇਆ ਲਓ ਨਾ ਕਿ ਜਾਦਾ ਰਿਸਕ ਨਾ ਹੋਏ ਜਿੰਦਗੀ ਚ। ਇਹ ਜਿਹਾ ਬਿਜਨਸ ਕਰੋ ਜਿਹਦੇ 'ਚ ਘੱਟ ਰਿਸਕ ਹੋਵੇ, ਇਹ ਵੀ ਹੁੰਦੇ ਨੇ ਐਵੇਂ ਨੀ ਹੈਗਾ ਕਿ, ਇਹ ਸਾਰੇ ਏਹੀ ਬਿਜਨਸ ਹੈਗੇ ਨੇ, ਜਿਹਦੇ ਚ ਜਿਆਦਾ ਰਿਸਕ ਹੈ
ਰਿਚ ਮਾਇਡ ਸੈਟ ਵਿੱਚ ਇਹੀ ਹੁੰਦਾ, ਕਿ ਰਿਸਕ ਚੱਕੋ, ਮਤਲਬ ਓਨਾ ਚੱਕੋ, ਜਿੰਨਾ ਤੁਸੀਂ ਸਹਿ ਸਕੋ
ਜਿੰਨਾ ਤੁਸੀ ਸੈ ਸਕੋ, ਓਈ ਗੱਲ ਹੈਗੀ ਏ ਨਾ, ਤੇ ਬੜੇ ਬਿਜਨਸ ਐ ਵੀ ਹੁੰਦੇ ਨੇ ਓ ਚੱਲਦੇ ਚਲਦੇ ਨੇ, ਉਹਦੇ ਚ ਕੋਈ ਰਿਸਕ, ਗੱਲ ਹੀ ਨਹੀਂ ਹੈਗੀ ਰਿਸਕ ਦੀ। ਉਹ ਤੁਹਾਡਾ ਮਤਲਬ ਇੱਕ ਵਧੀਆ ਹੋਣਾ ਚਾਹੀਦੀ ਆ, ਤੁਹਾਡਾ ਨੇਚਰ ਵਧੀਆ ਹੋਣਾ ਚਾਹੀਦਾ, ਤੁਹਾਡਾ ਟੇਸਟ ਵਧੀਆ
ਹੂ, ਘੱਟੋ ਘੱਟ ਬਿਜਨਸ ਦੀ, ਮਤਲਬ ਬੇਸਿਕ, ਮਤਲਬ ਟ੍ਰੇਡਿੰਗ ਦੀ ਬੇਸਿਕ ਸਿੱਖਣ ਲਈ ਕਿ, ਜਿਵੇਂ ਖ਼ਰੀਦਣਾ ਵੇਚਣਾ, ਕੀ ਕਰਨਾ ਏਹੀ ਸਿੱਕਣ ਵਿੱਚ ਤਿੰਨ ਸਾਲ ਲੱਗ ਜਾਂਦੇ ਨੇ, ਹੁਣ ਦੱਸੋ ਕੀ ਕਰਨਾ
ਹਾਂ ਹਾਂ ਇਹ ਤਾਂ ਗੱਲ ਹੈਗੀ ਐ, ਲੇਕਿਨ ਇਹ ਨਾ, ਸਾਥ ਸਾਥ ਜੋ ਵੀ ਕਰਦੇ ਰੋ। ਸਾਥ ਸਾਥ ਚ ਟ੍ਰੇਡਿੰਗ ਵੀ ਸਿੱਖਦੇ ਰਹੋ ਜਦੋਂ ਪੈਸੇ ਇਕੱਠੇ ਘਾਟਾ ਹੋ ਗਿਆ ਟ੍ਰੇਡਿੰਗ ਚ, ਆਪਣਾ ਸਿੱਖ ਗਿਆ, ਆਪਾਂ ਆਪਾਂ ਲਾ ਦਿਆ ਪੈਸਾ ਫਿਰ ਉਹ ਤਾਂ ਬੱਲੇ ਬੱਲੇ ਹੈਗੇ ਅਗੇ, ਅੱਗੇ ਤਾਂ ਫਿਰ ਤਾਂ ਪਤਾ ਨਹੀਂ ਕਿੱਥੋਂ ਤ ਕਿੱਥੇ ਪਹੁੰਚ ਜਾਣਗੇ, ਪਤਾ ਵੀ ਨਹੀਂ ਲੱਗੇੂਗਾ ਐ ਗਲ ਏ ਨਾ, ਓਈ ਗਲ ਏ।
ਐਈ ਤਾ ਗਲ ਏ, ਸਾਡੀ ਜੀ
ਹੋਰ ਹੁਣ ਤੁਸੀਂ ਕੀ ਕਰੋਗੇ ਫਿਰ
ਮੈਂ ਤੇ ਸੋਚ ਰਿਹਾ, ਬਾਹਰ ਜਾਵਾਂ, ਕਿਸੇ ਵੱਡੇ ਮਤਲਬ, ਲੋਨ ਚੱਕ ਕੇ, ਤੁਸੀ ਮਤਲਬ ਕਿਸੇ ਛੋਟੇ ਮੋਟੇ ਵਿਦੇਸ਼ ਈ ਚਲਾ ਜਾਂ, ਉੱਥੇ ਜਾ ਕੇ ਪੈਸੇ ਇਕੱਠੇ ਕਰਾਂ ਤੇ ਮਾਂ ਪਿਓ ਕੋਲ ਭੇਜਾਂ, ਤੇ ਕੀ ਨਾ, ਮੈਂ ਥੋੜੇ ਬਹੁਤ ਪੈਸੇ ਬਚਾ ਕੇ ਆਪਣਾ ਬਿਜਨਸ ਸਟਾਰਟ ਕਰਾਂ, ਮੇਰਾ ਤਾਂ ਇਹੀ ਉਹ ਹੈ, ਬਸ ਇਸ ਤੋਂ ਇਲਾਵਾ ਹੋਰ ਕੀ ਸੋਚ ਸਕ
ਨਹੀਂ ਨਹੀਂ ਵਧੀਆ ਵਧੀਆ ਸੋਚਿਆ, ਏਹੀ ਕਰੋ ਤੁਸੀਂ, ਤੁਸੀਂ ਨਾ ਵਦੀਆ ਸੋਚ ਏ, ਐ ਗਾੱਲ ਹੈਗੀ ਨਾ, ਓਦੇ ਚ ਕਮਾਈ ਵੀ ਹੋ ਜਾਏਗੀ ਤੂਹਾਡੀ। ਤੇ ਦੂਜੀ ਗੱਲ, ਮਾਂ ਪਿਓ ਨੂੰ ਵੀ ਮਦਦ ਹੋ ਜਾਏਗੀ, ਅਤੇ ਤੁਹਾਡਾ ਬਿਜਨਸ ਵੀ ਖੁੱਲ ਜਾਏਗਾ।
ਬਾਕੀ ਬਾਬੇ ਦੀ ਮੇਹਰ ਹੈ, ਜਿ ਹੁਣ ਬਾਬੇ ਨੇ ਸੋਚਿਆ ਹੋਈਓ ਨਾ
ਹਾਂਜੀ ਹਾਂਜੀ ਬਾਬੇ ਦੀ ਮਿਹਰ ਤਾਂ ਹੈਗੀ ਹੈ, ਚਲੋ ਭਾਜੀ ਵਧੀਆ ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ, ਓ ਓਕੇ